ਹੈਲੋ!
ਹੈਲੋ!
ਹੈਲੋ, ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹੋਰ ਕਿਵੇਂ ਓੰ?
ਹੋਰ ਵਧੀਆ- ਵਧੀਆ। ਤੁਸੀਂ ਦੱਸੋ ਠੀਕ ਐ ਜੀ?
ਹਾਂਜੀ- ਹਾਂਜੀ ਬਸ ਵਧੀਆ।
ਵਧੀਆ, ਹੋਰ ਘਰੇ ਠੀਕ ਆ ਸਾਰੇ?
ਹਾਂਜੀ- ਹਾਂਜੀ। ਵਧੀਆ-ਵਧੀਆ, ਹੋਰ
ਚਲੋ, ਕੁਛ ਨੀ ਮੈ ਸ਼ੋਪ ਤੇ ਸੀਗਾ। ਤੇ ਆਪਣੇ ਇੱਧਰ ਬਾਰਿਸ਼ ਹੋਈ ਜਾਂਦੀ ਥੋੜ੍ਹੀ ਜਿਹੀ।
ਅੱਛਾ! ਸਾਡੇ ਤਾਂ ਵੀਰੇ ਏਨੀ ਕੁ ਜ਼ਿਆਦਾ ਗਰਮੀ ਆ, ਏਂਨਾ ਗਰਮ ਮੌਸਮ ਆ ਬਾਹਰ ਇੰਨੀ ਤਿੱਖੀ ਧੁੱ ਪ ਆ ਨਾ, ਬਾਹਰ ਨਿਕਲਣ ਦਾ ਬਿਲਕੁਲ
ਹਾਂਜੀ-ਹਾਂਜੀ। ਅੱਛਾ, ਬਾਰਿਸ਼ ਦੇ ਇਹੀ ਸੰਕੇਤ ਹੁੰਦੇ ਨਾ ਜਦੋਂ, ਗੁੰਮਸ ਜ਼ਿਆਦਾ ਹੋਵੇ ਨਾ ਏ ਬਾਰਸ਼ ਦੇ ਹੁੰਦੇ ਸੰਕੇਤ।
ਇਕ ਸ ਸਰ ਜਦੋਂ ਮੀਂਹ ਪੈ ਐ, ਬਾਰਿਸ਼ ਵੀ ਹੋ ਜਾਂਦੀ ਆ, ਉਦੋਂ ਵੀ ਐਂ ਹੁੰਮਸ ਜਿਹੀ ਹੋ ਜਾਂਦੀ, ਉਦੋਂ ਵੀ ਐਂ ਹੁੰਦਾ ਵੀ ਨਹੀਂ ਬਾਹਰ ਨੀ ਨਿਕਲਣਾ। ਇੰਨਾ ਜਿਆਦਾ ਵੈਦਰ ਹਨਾ ਮਤਲਬ ਇਹ ਪਤਾ ਹੀ ਨਹੀ ਕਦੋਂ ਦੀ ਕਦੋ ਬਾਰਿਸ਼ ਹੋ ਜਾਂਦੀ ਆ, ਬਹੁਤ ਖ਼ਰਾਬ ਜਿਹਾ ਹੋਇਆ ਪਿਆ। ਏਦੇ ਕਰਕੇ ਇਨਫੈਕਸ਼ਨਜ ਕਿੰਨੀਆਂ ਹੋ ਰਹੀਆਂ, ਕਿੰਨੇ ਜਾਣੇ ਬਿਮਾਰ ਹੋ ਰਹੇ ਆ 'ਦੇਖੋ
ਬਿਮਾਰੀਆਂ ਏਦੇ ਨਾਲ ਹੀ ਬੱਚਿਆਂ ਨੂੰ, ਸਾਰਿਆਂ ਨੂੰ ਮਤਲਬ ਏਦੇ ਕਰਕੇ ਬਿਮਾਰ ਹੁੰਦੇ ਆ ਸਾਰੇ।
ਹਾਂਜੀ- ਹਾਂਜੀ ਸਰ।
ਇਹ ਮੇਨ ਇਹਦਾ ਕਾਰਨ ਹੈ ਵੈਦਰ ਮੇਰੇ ਹਿਸਾਬ ਨਾਲ ਜਿੱਦਾਂ ਹੁਣ ਦਰਖੱਤ ਹੈ ਨੀ ਗੇ ਦਰਖੱਤ ਬਹੁਤ ਘੱਟ ਆ
ਹਾਂਜੀ। ਬਹੁਤ ਪੱਟੀ, ਕੱਟੀ ਬਹੁਤ ਜਾਂਦੇ ਨੇ, ਟਰੀਜ਼ ਨੂੰ ਤਾਂ ਬਹੁਤ ਜ਼ਿਆਦਾ ਹਨਾ ਲਾਉਂਦੇ ਬਹੁਤ ਘੱਟ ਨੇ ਗੇ, ਕੱਟ ਦੇ ਬਹੁਤ ਨੇ।
ਹਾਂਜੀ, ਕਿੰਨੇ ਪਹਿਲਾਂ ਦਰਖੱਤ ਸੀਗੇ, ਪਹਿਲਾਂ -ਪਹਿਲਾਂ ਆਬਾਦੀ ਘੱਟ ਸੀ, ਲੋਕ ਘੱਟ ਸੀ।
ਇੱਕ ਸਰ ਪਹਿਲਾਂ ਮੈਨੂੰ ਲੱਗਦਾ ਬੀ ਇੰਨੀਆਂ ਫੈਸਲਟੀਜੀਵ ਨੀ ਸੀਗੀਆਂ। ਉਹਦੇ ਕਰਕੇ ਵੀ ਗਰਮੀ ਬਹੁਤ ਘੱਟ ਸੀ ਹਨਾਂ, ਜਿਵੇਂ ਪਹਿਲਾਂ ਏ ਸੀ ਨਹੀਂ ਸੀ ਫਰਿੱਜ -ਫਰੂਜ ਕੁਛ ਨੀ ਸੀਗਾ ਏਦਾਂ ਦਾ, ਹੁਣ ਹਾਂਜੀ, ਹੁਣ ਅੱਧੀ ਗਰਮੀ ਤਾਂ, ਆਪਣੇ ਏਸੀਆਂ ਕਰਕੇ ਵੀ ਬਹੁਤ ਜਿਆਦੇ ਕਿੳਕਿ ਹੁਣ ਤਾਂ ਹੱਦੋਂ ਵੱਧ ਏ ਸੀ ਲੱਗ ਗੇ, ਹਰ ਘਰੇ ਏ ਸੀ ਆ ਤੁਸੀਂ ਦੇਖੋ।
ਦੇ ਘਰੇ ਏ ਸੀ ਅੱਜ - ਕਲ।
ਹਾਂਜੀ ਹਨਾ, ਕੋਈ
ਤੇ ਜੇੜਾ ਬਾਹਲਾ ਅਮੀਰ ਹੁੰਦਾ
ਪਹਿਲਾਂ ਤਾਂ ਮੈਨੂੰ ਲਗਦਾ ਸੀ ਕਿਸੇ ਦੇ ਵੀ ਨਹੀਂ ਸੀ ਹੁੰਦਾ, ਕਿਉ ਹੁੰਦੇ ਸੀਗੇ।
ਹਾਂਜੀ -ਹਾਂਜੀ।
ਅੱਛਾ ਤੇ ਪਤਾ ਈ ਨੀ ਲੱਗਦਾ ਕਦੋਂ ਮੀਂਹ ਪੈ ਜਾਂਦਾ, ਕਦੋਂ ਗ ਧੁੱਪ ਹੋ ਜਾਂਦੀ ਐ ਦੇਖਲੋ ਹਨਾ।
ਹਾਂਜੀ-ਹਾਂਜੀ, ਹਾਂਜੀ ਦੇੇਖੋ ਇੱਕ ਐ ਨਾ ਜਿੱਦਾਂ ਹੁਣ ਆਪਾਂ ਵੈਦਰ ਨੂੰ ਆਪਾਂ ਆਪ ਖ਼ਰਾਬ ਕਰ ਰਹੇ ਆ।
ਹਾਂਜੀ ਇਹ
ਹਨਾ ਜਿੱਦਾਂ ਮੰਨ ਲਓ ਅ ਫੈਕਟਰੀ-ਫੈਕਟਰੀਆਂ ਹੋ ਗਈਆਂ। ਭੱਠੇ ਹੋ ਗਏ ਇਹਨਾਂ ਦਾ ਧੂੰਆਂ ਵਗੈਰਾ
ਹਾਂਜੀ-ਹਾਂਜੀ ਫੈਕਟਰੀਜ਼ ਦਾ ਕਿੰਨਾ ਗੰਦਾ ਧੂੰਆਂ ਨਿਕਲਦਾ ਆ ਵਾ ਆਪਣੇ ਇੱਕ ਵਹੀਕਲਸ ਕਿੰਨੇ ਹੋ ਗਏ ਹੁਣ ਤਾ ਹਰ
ਹਾਂਜੀ-ਹਾਂਜੀ, ਬੱਸ-ਬੱਸ ਉਹਦੇ ਕਰਕੇ ਵੀ ਇਹ ਜਿਹੜਾ ਆਪਣਾ ਵੈਦਰ ਆ ਖ਼ਰਾਬ ਹੋ ਰਿਹਾ।
ਹਾਂਜੀ ਸਰ, ਤੁਸੀਂ ਯਕੀਨ ਨਈ ਮੰਨ ਨਾ ਸਾਡੇ ਪਰਸੋਂ ਹਨਾ ਮੀਂਹ ਪਿਆ। ਤੇ ਮੈਂ ਕੱਲ ਨੇ ਮੈਂ ਸ਼ੋਪਿੰਗ ਕਰਨ ਗਈ ਲੁਧਿਆਣੇ ਹਨਾ। ਮੈਂ ਸਮਾਨ ਜਿਹਾ ਲੈ ਕੇ ਆਉਣਾ ਸੀ ਤੇ ਇੰਨੀ ਕੁ ਜ਼ਿਆਦਾ ਗਰਮੀ ਸੀ ਨਾ ਨਾਲੇ ਪਰਸੋਂ ਹਜੇ ਸ਼ਾਮ ਨੂੰ ਰਾਤ ਨੂੰ ਮੀਂਹ ਪਿਆ ਸੀਗਾ। ਕੱਲ ਮੋਰਨਿੰਗ ਇੰਨੀ ਜਿਆਦਾ ਗਰਮੀ ਹੋ ਗਈ ਸੋਚੋ ਅਸੀਂ ਖੜਿਆ ਨੀ ਗਿਆ। ਇਹ ਚੀਜ਼ ਸੀਗਾ ਵੀ ਅਸੀਂ ਹੁਣ ਸਾਨੂੰ ਚੱਕਰ ਆਉਂਦੇ, ਹੁਣ ਚੱਕ ਕਰਾਉਂਦੇ ਐ।
ਮਿਸੈਲ ਨੀ ਹੁੰਦਾ ਗਰਮੀ ਬਹੁਤ ਜ਼ਿਆਦਾ
ਬਹੁਤ ਜਿਆਦੇ ਪੈਂਦੀ ਆ ਹੁਣ
ਗਰਮੀ ਠੀਕ ਆ ਪੈਂ-ਪੈਂਦੀ ਤਾ ਪਹਿਲਾਂ ਵੀ ਸੀ। ਪਰ ਐਂ ਇੰਨੀ ਨੀ ਸੀ ਐਂ ਗੁੰਮਸ ਜਾ ਨੀ ਬਣਦਾ ਸੀਗਾ। ਪਹਿਲਾਂ ਹਵਾ ਆਉਂਦੀ ਹੁੰਦੀ ਸੀ ਠੰਡੀ, ਪਹਿਲਾਂ ਮਤਲਬ ਠੀਕ ਸੀ ਕੁਝ ਜ਼ਿਆਦਾ ਨਈ ਸ
ਇੱਕ ਮੈਨੂੰ ਲੱਗਦਾ ਪਹਿਲਾਂ ਲੋਕਾਂ ਦੇ ਕੱਚੇ ਸੀ ਹਨਾ ਉਹਦੇ ਕਰਕੇ
ਹਾਂਜੀ-ਹਾਂਜੀ ਉਹ ਘਰ ਵੀ ਓ ਕੱਚੇ ਕਰਕੇ ਤਾਪਦੇ ਨੀ ਨਾ ਬਾਲੇ ਪੱਕੇ ਘਰ ਤਾਪਦੇ ਵਾਲੇ ਆ
ਹਾਂਜੀ ਹੁਣ ਪੱਕੇ ਘਰ ਤਪਦੇ ਨੇ ਉਹਦੇ ਕਰਕੇ ਵੀ ਕਿੰਨੀ ਓ ਅੰਦਰ ਬੈਠੇ ਨੂੰ ਵੀ ਏਸੀ ਤੋਂ ਬਿਨਾਂ ਤਾਂ ਬੈਠ ਨੀ ਹੁੰਦਾ ਅੰਦਰ
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ
ਹਾਂਜੀ ਕਿੰਨੀ ਕੁ ਜਿਆਦਾ ਗਰਮੀ ਲੱਗਦੀ ਐਗੀ ਹਨਾ।
ਹਾਂਜੀ, ਪਰ ਆਏ ਆ ਨਾ ਜਿਵੇਂ ਹੁਣ ਮਨੁੱਖ ਜਿਵੇ ਜਿ ਇੱਦਾਂ ਦਾ ਹੋਇਆ ਪਿਆ ਵੈਦਰ ਵੀ ਫਰ ਉੱਦਾਂ ਦਾ ਹੋਇਆ ਪਿਆ ਕਿ ਨਈ, ਮਹਾਰਾਜ ਨੇ ਵੀ ਫਿਰ ਤਾ ਉਹ ਦੀਆਂ ਹੁਣ ਕਰਤੀਆ।
ਹਾਂਜੀ-ਹਾਂਜੀ ਕੋਈ ਆਪਣਾ ਸਾਰੇ ਹਨਾ ਵੀ ਆਪਦਾ ਸੁੱਖ ਦੇਖਦੇ ਕੋਈ ਧਿਆਨ ਨਈ ਦਿੰਦਾ ਜਿਵੇਂ ਹਨਾ, ਵੀ ਘੱਟ ਤੋਂ ਘੱਟ ਜਿਵੇਂ ਜ਼ਿਆਦਾਤਰ ਲੋਕਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਹਨਾ ਪਬਲਿਕ ਟਰਾਂਸਪੋਰਟ ਯੂ-ਯੂਜਸ ਕਰਨੀ ਚਾਹੀਏ ਨਾ ਕਿ ਆਪਦੀ ਪਰਸਨਲ ਹਨਾ, ਨਾਲੇ ਇਹਦੇ ਨਾਲ ਆਪਣਾ ਟ੍ਰੈਫਿਕ ਵੀ ਘੱਟੂਗਾ ਨਾਲੇ ਥੋੜ੍ਹਾ ਜਿਹਾ ਪੋਲਿਊਸ਼ਨ ਘੱਟੂ ਨਾਲੇ ਥੋੜ੍ਹਾ ਜਿਹਾ ਆਪਾਂ ਕਹਿ ਸਕਦੇ ਹਾ ਵੀ ਵੈਦਰ ਤੇ ਵੀ ਅਸਰ ਪਊਗਾ ਫਿਰ ਹਨਾ।
ਹਾਜੀ-ਹਾਜੀ, ਬਿਲਕੁਲ-ਬਿਲਕੁਲ।
ਹਾਂ, ਕਿਉਂਕਿ ਇਹ ਸਾਰਾ ਕੁਛ ਏਅਰ ਚ ਹੀ ਜਾ ਕੇ ਇਕੱਠਾ ਹੁੰਦਾ ਹੈਗਾ।
ਹਾਂਜੀ-ਹਾਂਜੀ ਨਾਲ ਹੁਣ ਜਿੱਦਾਂ ਮੰਨ ਲਓ ਵੀ ਆਹ ਜਿਹੜੀ ਬਾਰਿਸ਼ ਆ ਕਈ ਵਾਰ ਹਾਂ ਕੋਈ ਅੱਗੇ ਟਾਈਮ ਹੁੰਦਾ ਸੀ। ਕੋਈ ਬਾਰਿਸ਼ ਦਾ ਪਹਿਲਾਂ ਦੱਸਦੇ ਨਾ ਬਜ਼ੁਰਗ ਪੁਰਾਣੇ ਵੀ-ਵੀ ਆਹ ਮਹੀਨੇ ਵਿਚ ਬਾਰਿਸ਼ ਪੈਂਦੀ ਆ। ਤੇ ਹੁਣ ਕੋਈ ਪਤਾ ਹੀ ਨੀ ਪਤਾ ਨੀ ਕਿਹੜੇ ਮਹੀਨੇ ਚ ਪੈ ਜਾਂਦੀ ਐ।
ਸਹੀ ਗੱਲ ਐਗੀ।
ਅੱਗੇ ਜਿਦਾਂ ਕਹਿੰਦੇ ਸੌਣ, ਭਾਦੋ ਦੀਆਂ ਝੜੀਆਂ ਤੇ ਹੁਣ ਝੜੀਆਂ ਦਾ ਕੋਈ ਪਤਾ ਹੀ ਨੀ। ਕਈ ਵੇਰ ਪਹਿਲਾਂ ਹੀ ਲੱਗ ਜਾਦੀਆ।
ਹੁਣ ਤਾਂ ਆਲੇ ਹੁੰਦਾ ਵੀ ਸ਼ਾਮ ਨੂੰ ਮੀਂਹ ਆ ਗਿਆ, ਫਿਰ-ਫਿਰ ਧੁੱਪ ਨਿਕਲ ਗਈ, ਕਾਫ਼ੀ ਵਾਰ ਤਾਂ ਏਦਾਂ ਵੀ ਹੋਇਆ, ਜਿਵੇਂ ਧੁੱਪ ਨਿਕਲੀ ਹੋ, ਉੱਪਰ ਦੀ ਮੀਂਹ ਪੈ ਰਿਹਾ।
ਹਾਂਜੀ, ਬਸ ਉਹੀ ਹੈ ਨਾ ਵੀ ਕੋਈ ਨੀ ਪਤਾ ਹੁਣ ਅੱਜ ਕੱਲ ਬਾਕੀ ਇਹ ਆਪਣੇ ਸਿਰ ਤੇ ਵੀ ਆਪਾਂ ਹੁਣ ਜਿੱਦਾਂ ਧਿਆਨ ਨੀ ਦਿੰਦੇ ਹਨਾ। ਰੁੱਖ ਕੱਟੀ ਜਾਂਦੇ ਆ ਕੱਟੀ ਜਾਈਏ।
ਸਹੀ ਗੱਲ ਲੱਗਦੀ ਲੌਨੇ-ਲੌਨੇ ਆਪਾਂ ਬਹੁਤ ਘੱਟ ਆਂ ਤੇ ਕਟ ਤੇ ਬਹੁਤ ਜ਼ਿਆਦੇ ਆਗੇ।
ਹਾਂਜੀ-ਹਾਂਜੀ ਫਿਰ ਹੁਣ ਜਿੱਦਾਂ ਹੁਣ ਆਪਾਂ ਰੋਡ ਤੇ ਕੇ ਵੀ ਅਸੀਂ ਦੇਖਿਆ ਨਾ ਆਹ ਰੋਡ ਤੇ ਸਾਡੇ ਆਪਣੇ ਪਿੰਡ ਦੇ ਕੋਲ ਤੇ ਬਹੁਤ ਦਰਖ਼ਤ ਹੁੰਦੇ ਸੀ, ਨਿਰੀ ਦਰਖ਼ਤ ਹੁੰਦੇ ਸੀ। ਜਾਂ ਹੁਣ ਭੋਰਾ- ਭੋਰਾ ਲਾ ਤੇ ਆ ਛੋਟੇ- ਛੋਟੇ ਬੂਟੇ ਜੇ।
ਫੇਰ ਓਹੀ ਤਾਂ ਗੱਲ ਆ ਵੀ ਕਿੱਥੇ ਕਿੰਨੇ ਸਾਲਾਂ ਚ ਉਹ ਵੱਧਣਗੇ ਹਨਾ, ਕਿੱਥੇ ਜਾ ਕੇ ਉਹਨਾਂ ਨੇ ਕਰਨਾ ਕੰਮ।
ਫੁੱਲਾਂ ਵਾਲੇ ਜਾਂ ਨੋਰਮਲ ਜੇ, ਉਹ ਤਾਂ ਕੋਈ ਹੈ ਨੀ ਕੋਈ ਇੱਦਾਂ ਦਰਖਤ। ਤ ਨੀ ਗੇ ਉਹ ਹਾਂ। ਜੀ ਮੈਂ ਸੋਚਦਾ ਨਾ ਕਈ ਵਾਰੀ ਦੇਖਿਆ, ਮੈਂ ਕਿਆ ਲਿਆ ਲਾਤੇ ਆ ਛੋਟੇ -ਛੋਟੇ।
ਉਹੀ ਤਾਂ ਗੱਲ, ਉਹਨਾਂ ਨੇ ਹਮ ਵੈਸੇ ਤੇ ਸਰ ਊਦਾਂ ਪਰਸਨਲੀ ਤੁਹਾਨੂੰ ਕਿਹੜਾ ਮਤਲਬ, ਕਿ ਵੈਦਰ ਕਿਹੜਾ ਜ਼ਿਆਦਾ ਵਧੀਆ ਲੱਗਦਾ। ਗਰਮੀ ਕਿ ਠੰਡ, ਕਿ ਮਤਲਬ ਮਿਕਸ ਜਾ।
ਵੀ ਮੈਂ ਤੁਹਾਨੂੰ ਦੱਸਦਾ ਸੀ ਵੀ ਇੱਕ ਗੱਲ, ਜਦੋਂ ਮੰਨ ਲਓ ਗਰਮੀ ਆਗੀ ਉਹਦੇ ਕਹਿਣਾ ਉਹਹੋ ਗਰਮੀ 'ਚ ਔਖਾ। ਜੇ ਠੰਡ ਹੋ ਜੋ ਠੰਡ -ਠੰਡ ਚ ਤਾਂ ਔਖੇ ਹੀ ਆ।
ਅੱਛਾ, ਠੀਕ ਆ।
ਆਪਣੇ-ਆਪਣੇ ਹਿਸਾਬ ਨਾ ਤਾਂ ਜਿਹੜਾ ਹਾਂਜੀ, ਜਿਹੜਾ ਇਹ ਮੌਸਮ ਸਹੀ ਹੈ ਨਾ ਵਿੱਚ ਵਿਚਾਲੇ ਜੇ ਵੀ ਨਾ ਤਾਂ ਗਰਮੀ ਹੁੰਦੀ ਹੈ, ਨਾ ਠੰਡ ਹੁੰਦੀ ਹੈ, ਉਹ ਮੇਰੇ ਹਿਸਾਬ ਨਾਲ ਹੁੰਦਾ ਅ ਬ ਜਿੱਦਾ ਗਿਆਰਵਾਂ ਬਾਹਰਮਾਂ ਮਹੀਨਾ ਵਾ। ਹੈਨਾ ਦਸਮਾਂ ਗਿਆਰਾਂ ਮਹੀਨਾ ਨਾ ਸੋਹਣਾ ਆ ਉਹ ਬੜਾ ਸੋਹਣਾ ਆ ਹੁੰਦਾ।
ਹਾਂਜੀ, ਸਰ ਇਹ ਤਾਂ ਗੱਲ ਠੰਡ ਜ਼ਿਆਦਾ ਵਧੀਆ-ਵਧੀਆ ਲੱਗਦੀ ਆ ਹਨਾ, ਤੇ ਪਤਾ ਕੀ ਗਰਮੀ ਦੇ ਵਿੱਚ ਮੱਛਰ ਮੱਖੀ ਬਹੁਤ ਕੁਝ ਆ ਜਾਂਦਾ ਐ, ਦਿਨ ਇੰਨੇ- ਇੰਨੇ ਵੱਡੇ ਹੋ ਜਾਂਦੇ ਆ ਉਹ ਨੀ ਲੰਘਦੇ। ਬਟ ਠੰਡ ਦੇ ਵਿੱਚ ਜੇ ਠੰਡ ਜ਼ਿਆਦਾ ਹੋਊ।
ਹਾਂਜੀ।
ਕੁੱਛ ਮੱਖ ਮੱਛਰ ਮੱਖੀ ਕੁਛ ਨੀ ਹੁੰਦਾ ਕਿੰਨੀ ਮਤਲਬ।
ਪਰ ਕੱਪੜੇ ਬਹੁਤ ਪ ਕੱਪੜੇ ਬਹੁਤ ਪਾਉਣੇ ਪੈਂਦੇ ਆ।
ਹਾਂ ਹ ਵੈਸੇ ਜੇ ਸੋਨੂੰ ਸਹੀ ਗੱਲ ਦੱਸਾ ਮੈਨੂੰ ਠੰਢ ਤਾਂ ਘੱਟ ਲੱਗਦੀ ਆ, ਠੰਡ ਚ ਵੀ ਮੈਂ ਮਤਲਬ ਨੋਰਮਲ ਕੱਪੜੇ ਹੀ ਪਾਉਂਨੀ ਹੁੰਨੀ ਆਂ ਜਿਹੜੇ ਹਨਾ ਆਪਾਂ
ਹਾਂਜੀ-ਹਾਂਜੀ।
ਤੇ ਕਹਿੰਦੇ ਵੀ ਤੂੰ ਤੈਨੂੰ ਠੰਢ ਨੀ ਲੱਗਦੀ ਮੈਂ ਕਹਿੰਦੀਆਂ ਨਾ। ਤੇ ਗਰਮੀ ਲੱਗਦੀ ਆ ਹਨਾ, ਤਾਂ ਕਰਕੇ ਤੇ ਮੈਨੂੰ ਤੇ ਠੰਢ ਬਹੁਤ ਜ਼ਿਆਦਾ ਵਧੀਆ ਲੱਗਦੀ ਆ।
ਅੱਛਾ ਜੀ, ਚਲੋ ਅੱਡੋ-ਅੱਡੀ ਆਪਣਾ ਹੁੰਦਾ ਵਾ ਕ ਨੀ। ਮੈ ਏਦੇ
ਆਪਦਾ-ਆਪਦਾ ਹਿਸਾਬ ਹੁੰਦਾ ਬਾਕੀ ਹਾਂਜੀ-ਹਾਂਜੀ, ਏ ਤਾਂ ਗੱਲ ਸਈ ਐ ਤਾਡੀ ਜਿਵੇਂ ਹੁਣ ਮੇਰੇ ਵੀ ਮੰਮਾ ਨੇ ਮੰਮਾ ਨੂੰ ਏ ਚੀਜ਼ ਵੀ ਠੰਡ, ਠੰਡ ਬੋਤ-ਬੋਤ ਜਾਦਾ ਲਾ ਦੀ ਮੰਮਾ ਨੂੰ ਫਿਰ ਗਰਮੀ ਤੇ ਗਰਮੀ ਚ ਗਰਮੀ ਬੋਤ ਜਾਦਾ ਲੱਗਣ ਲੱਗ ਜਾਂਦੀ ਹੈਗੀ। ਏ ਚੀਜ਼ ਹੋ ਜਾਂਦੀ ਆ।
ਮਾਰੀ ਏ ਬਲੱਡ ਦਾ ਸਰਕੂਲੇਸ਼ਨ ਹੁੰਦਾ ਬਲੱਡ ਦੇ ਹਿਸਾਬ ਨਾਲ ਹੁੰਦਾ ਨਾ
ਹਾਂਜੀ-ਹਾਂਜੀ ਸਰ ਏ
ਬਲੱਡ ਦੇ ਹਿਸਾਬ ਨਾਲ ਵੀ ਹੁੰਦਾ ਏਈ ਏ ਨਾ ਏ ਬਲੱਡ ਜਿਦਾਂ ਬੀ ਪੋਜ਼ੀਟਿਵ ਬਲੱਡ ਆਜੇ ਨਾਂ
ਹਾਂਜੀ।
ਤੀ ਕੈਦੇ ਵੈਸੇ ਓਨਾਂ ਨੂੰ ਜਾਦਾ ਓਹ ਗਰਮੀ ਵੀ ਜਾਦਾ ਲੱਗਦੀ ਠੰਡ ਵੀ ਜ਼ਿਆਦਾ ਮਾੰਨਦੇ।
ਅੱਛਾ ਮਤਲਬ ਫੇਰ ਤਾਂ ਮੇਰਾ ਵੀ ਬੀ ਪੋਜ਼ਟਿਵ ਈ ਆ ਮੇਰੇ ਮੰਮਾ ਦਾ ਵੀ, ਮੇਰੇ ਪਾਪਾ ਦਾ ਵੀ, ਸਾਡੇ ਤਿੰਨਾਂ ਦਾ ਈ ਬੀ ਪੋ ਪੋਜ਼ਟਿਵ ਆ ਬਟ ਅਸੀਂ ਤਿੰਨੋ ਇੱਕ ਦੂਜੇ ਤੋਂ ਅੱਡ-ਅੱਡ ਆ। ਪਾਪਾ ਨੂੰ ਵੀ ਬਿਲਕੁਲ ਠੰਢ ਨੀ ਲੱਗਦੀ, ਮੈਂ ਵੀ ਮੈਂ ਵੀ ਆਪਣੇ ਪਾਪਾ ਤੇ ਗਈ ਆਂ ਹੈਨਾ ਤੇ ਮੰਮਾ ਨੂੰ ਬੋਹਤ ਠੰਡ ਲੱਗਦੀ ਬੋਹਤ ਗਰਮੀ ਲੱਗਦੀ ਆ।
ਹਾਂ ਤਾਡਾ ਠੀਕ ਹੈਗਾ ਸਿਸਟਮ‌ ਮੇਰਾ ਬੀ ਪੋਜ਼ੀਟਿਵ ਆ ਮੈ ਕੈ ਨੋਟ ਵੈਜ ਖਾਂਦੇ ਈ ਹੋਵੋਗੇ
ਅੱਛਾ-ਅੱਛਾ ਠੀਕ ਐ ਸੋਅਰ ਤੁਸੀਂ ਅਹ ਕੁਛ ਏ ਡਾੱਕਟਰ-ਡਾੱਕਟਰ ਹੈਗੇ।
ਹਾਂਜੀ-ਹਾਂਜੀ।
ਅੱਛਾ-ਅੱਛਾ ਠੀਕ ਆ ਤਾਂ ਹੀ ਤੁਆਨੂੰ ਏ ਚੀਜ਼ ਬਾਰੇ ਪਤਾ ਮੈਨੂੰ ਨੀ ਸੀ ਨਾ ਪਤਾ।
ਹਾਂਜੀ-ਹਾਂਜੀ ਓ ਹੋ ਦੇਖੋ ਏਹੀ ਐ ਬਸ ਵੀ ਮੌਸਮ ਦਾ ਧਿਆਨ ਰੱਖੋ ਕੇ ਨਈ ਜਿੰਨਾ ਕੁ ਆਪਣੇ ਬੱਸ ਚ
ਏ ਤਾਂ ਗੱਲ ਸਈ ਐ ਸਰ ਬਿਲਕੁਲ ਸਈ ਐ ਕਿਉਂਕਿ ਪਤਾ ਕੀ ਐ ਹੁਣ ਤਾਂ ਆਪਾਂ ਐ ਚੀਜ਼ ਹੁਣ ਆਪਣੇ ਹੱਥ-ਵੱਸ ਚ ਕੁੱਛ ਹੈ ਨੀ ਮੌਸਮ ਦਾ
ਹਾਂਜੀ-ਹਾਂਜੀ ਏ ਤਾਂ ਐ।
ਜਿਵੇਂ ਆਪਾਂ ਕੈ ਨੀ ਦਿੰਦੇ ਹੁੰਦੇ ਪਿੱਛੇ ਜੇ ਓਹ ਨੀ ਸੀ ਹੋਇਆ ਵੀ ਆਪਣਾ ਕੀ ਕੈੰਦੇ ਹੁੰਦੇ ਕੇੜੀ ਕੰਟਰੀ ਚ ਕੈਂਦੇ ਸੀ ਓ ਬ ਬੱਦਲ ਬਣਾ ਰੇ ਨੇ ਹੈਨਾ ਵੀ ਜਦੋਂ ਓ ਕੈਂਦੇ ਸੀ ਵੀ ਸਾਡਾ ਜੀ ਕਰੇ ਅਸੀਂ ਮੀਂ ਪਵਾ ਦੇ ਡਰਾਂਗੇ।
ਚੀ ਅ ਚੀਨ ਚ ਐ ਕੇ ਜਪਾਨ ਚ ਓਹ ਕੋਈ
ਮੈਨੂੰ ਚਾਈਨਾ ਚ ਲੱਗ ਰੇਆ।
ਚਾਈਨਾ-ਚਾਈਨਾ ਚ ਓ ਮਤਲਬ ਚਲੋ ਕਿਸੇ ਚ ਵੀ ਆ ਬਟ ਹੈ ਤਾਂ ਓਹ ਗ਼ਲਤ ਗੱਲ ਆ ਨਾ ਜੋ ਕੁਦਰਤ ਨੇ ਹੈਨਾ
ਜਾਦਾ ਹੈਨਾ ਆਪਣੇ ਨੇਚਰ ਨਾਲ ਛੇੜਖਾਨੀ ਕਰ ਰੇ ਆ ਫਿਰ ਜਦੋਂ ਓਨਾ ਫੇਰ ਓ ਏ ਚੀਜ਼ਾਂ ਕਰ ਰਹੇ ਫਿਰ ਓਬਵੀਅਸਲੀ ਨੇਚਰ ਆਪਾਂ ਨੇਚਰ ਵੀ ਤਾਂ ਏ ਕੁਛ ਕਰੂਗਾ ਈ ਆਪਣੇ ਨਾਲ ਹੈਨਾ ਆਪਾ ਐਨੇ ਦਰੱਖਤ ਵੱਢ ਰੇ ਆਂ ਆਪਾਂ ਨੇਚਰ ਨੂੰ ਨੇਚਰ ਤੇ ਕੈ ਰੇ ਆਂ ਵੀ ਅਸੀਂ ਜਦੋਂ ਸਾਡਾ ਜੀਅ ਕਰੋ ਅਸੀਂ ਮੀਂ ਪਵਾ ਲਾਂਗੇ ਜਦੋਂ ਜੀਅ ਕਰੋ ਧੁੱਪ ਕਰ ਦਾਂਗੇ ਏ ਥੋੜ੍ਹੀ ਆਪਣੇ ਹੱਥ ਵਾਸ ਹੈਨਾ ਜ
ਬਿਲਕੁਲ-ਬਿਲਕੁਲ ਓਹ ਤਾਂ ਫਿਰ ਇੱਕ ਰਕਮ ਦਾ ਸੇੜਖਾਨੀ ਹੋ ਗੀ ਨਾ।
ਓਈ ਤਾਂ ਗੱਲ ਆ ਵੀ ਛੇੜਖਾਨੀ ਕਰਦੇ ਮੇਬੀ ਤਾਂ ਕਰਕੇ ਵੀ ਇੰਨਾ ਜ਼ਿਆਦਾ ਕੁਛ ਹੁੰਦਾ ਜਿਵੇਂ ਹੁਣ ਪਿ ਪਿੱਛੇ ਜੇ ਆਹਾ, ਕਰੋਨਾ ਕਿੰਨਾ ਆਇਆ ਸੀ ਹੈਨਾ ਵੀ ਓ ਵੀ ਏਦੇ ਕਾਰਕੇ ਈ ਆਯਾ ਸੀਗਾ ਵੀ ਜਦੋਂ ਪਤਾ ਨੀ ਓਦੋਂ ਵੀ ਓ ਨੇਚਰ ਨਾਲ ਈ ਕੋਈ ਛੇੜਖਾਨੀ ਕਰਦੇ ਸੀ, ਕੋਈ ਹ ਗੈਸ ਓਨਾਂ ਨੇ ਹਨਾ ਹਵਾ 'ਚ ਫੈਲਾਤੀ ਸੀਗੀ।
ਤੇ ਹੋ ਗੀ ਸੀ, ਹਾਂਜੀ -ਹਾਂਜੀ।
ਹਾਂਜੀ ਹਾਂਜੀ। ਵੀ ਓਦੇ ਕਰਕੇ ਮੈਨੂੰ ਏ ਚੀਜ਼ ਲੱਗਦਾ, ਜਦੋਂ ਦਾ ਕਰੋਨਾ ਆਇਆ ਓਦੋਂ ਦੀ ਗਰਮੀ ਬੋਤ ਜ਼ਿਆਦਾ ਵੱਧ ਗੀ, ਓ ਚੀਜ਼ਾਂ ਕਰਕੇ ਈ ਹਨਾ। ਵੀ ਏ ਕੁਛ ਹੋ ਰਿਆ ਐਨੀ ਗਰਮੀ ਵਧ ਗਈ, ਏਨਾ ਮੌਸਮ ਦਾ ਬੁਰਾ ਹਾਲ ਹੋ ਗਿਆ। ਕਿਉਂਕਿ ਅੱਗੇ ਮੈਨੂੰ ਲੱਗਦਾ ਗਰਮੀ ਬੋਤ ਘੱ ਘੱਟ ਪੈਂਦੀ ਸੀ ਹਨਾ, ਹੁਣ ਤਾਂ ਗਰਮੀ ਬੋਤ ਜ਼ਾਦਾ ਆ
ਪਰ ਹੋਰ ਸਾਬ ਦੀ ਗਰਮੀ ਸੀ, ਈ ਆਏਂ ਨੀ ਪੈਣੀ ਸੀ ਜਿਵੇਂ ਗੁੰਮ ਸੀ ਜੀ ਹੋ ਜਾਂਦੀ ਐ। ਮੁੜਕਾ, ਪਸੀਨਾ ਕਿੰਨਾ ਚੋਂਦਾ ਵਾ, ਹਨਾ।
ਓਈ ਤਾਂ ਗੱਲ ਐ ਸਰ, ਖੜਿਆ ਨੀ ਜਾਂਦਾ ਹੁਣ ਤਾਂ।
ਹਾਂਜੀ-ਹਾਂਜੀ।
ਹਾਂਜੀ-ਹਾਂਜੀ ਸਰ। ਤੇ
ਚਲੋ ਹੋਰ ਦੱਸੋ।
ਚਲੋ ਠੀਕ ਏ ਸਰ ਮੈਨੂੰ ਕਾਲ ਆ ਰਈ, ਹੁਣ ਕਾਲ ਅਟੈਂਡ ਕਰਕੇ ਫੇਰ ਕਰਦੀ ਆ ਤੁੁਨੂੰ ਕਾਲ।
ਓਕੇ ਜੀ ਓਕੇ।
ਓਕੇ ਸਾਸਰੀ ਕਾਲ।
ਓਕੇ ਜੀ ਸਾਸਰੀ ਕਾਲ।